ਹਾਂਜੀ।
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਜੀ।
ਹਾਂਜੀ।
ਹਾਂਜੀ ਹੋਰ ਕੀ ਕਰੀ ਜਾਂਦੇ ਸੀ। ਹਾਂਜੀ- ਹਾਂਜੀ ਮੈਂ ਠੀਕ, ਚ ਮੈਂ ਕਿਹਾ ਚੱਲ ਫ੍ਰਰੀ ਆ ਦੋ ਕੁ ਮਿੰਟ ਗੱਲ ਹੀ ਕਰ ਲੈਂਦੀ ਹਾਂ
ਅੱਛਾ ਕੋਈ ਨੀ ਕੋਈ ਨੀ ਤੇ ਤੁਸੀਂ ਦੱਸ ਤੁਸੀਂ ਦਸ ਮਿੰਟ ਕਰੋ ਕੋਈ ਗੱਲ ਨਹੀਂ,
ਅੱਛਿਆ ਜੀ ਹੋਰ ਕੀ ਕਰੀ ਜਾਂਦੇ ਸੀ।
ਬਸ ਥੋੜ੍ਹੀ ਦੇਰ ਹੁਣ ਬਸ ਵਿਹਲੇ ਹੋਏ ਸੀ।
ਅੱਛਾ ਠੀਕ ਹੈ, ਕੀ ਬਣਾਇਆ ਫਿਰ ਅੱਜ
ਬਸ ਅੱਜ ਅਸੀਂ ਹਾਂਜੀ, ਹਾਂਜੀ ਹੈਲੋ
ਹਾਂਜੀ, ਮੈਂ ਕਿਹਾ ਅੱਜ ਕੀ ਬਣਾਇਆ ਤੁਸੀਂ?
ਬਸ ਅੱਜ ਅੱਸੀ ਰੋਟੀਆਂ, ਬਣਾਈਆਂ ਮਿ ਸੀਆਂ
ਅੱਛਾ
ਕੜੀ, ਕੜੀ ਕਹਿੰਦੇ ਬਨਾਸ਼ਯ ਰੋਟੀਆਂ ਸਵੇਰੇ ਬਣਾਈਆਂ ਸੀ। ਹੁਣ ਅਸੀਂ ਕੜੀ ਬਣਾਈ ਆ।
ਠੀਕ ਹੈ। ਅੱਛਾ।ਕੜੀ ਬਣਾਈ ਸੀ। ਤੇ ਮੈਂ ਕੜੀ ਬਣਾਈ ਨਾ ਮੇਰੀ ਕੜੀ ਖਰਾਬ ਹੋ ਜਾਂਦੀਏ। ਸੀ ਜਦ ਕੋਈ ਫੁੜਫੁੜੀਆਂ ਜੀ ਬੱਜ ਜਾਂਦੀਆਂ
ਤੁਸੀਂ ਦਹੀਂ ਦੀ ਬਣਾਉਂਦੇ ਹੋ?
ਨਹੀਂ ਬਣਾਉਂਦੇ ਤਾਂ, ਅਸੀਂ ਲੱਸੀ ਉਹੀਆਂ ਪਰ ਜਿੰਜ ਕੋਈ ਲੱਸੀ ਪਾੜ ਨਹੀਂ ਜਾਂਦੀ।
ਨਹੀਂ ਫਟਦੀ ਨਹੀਂ ਲੱਸੀ, ਉਹ ਨਾ ਲੱਸੀ ਦੇ ਵਿੱਚ ਛਿੱਡੀ ਹੁੰਦੀ ਜੇ
ਨਹੀਂ, ਨਹੀਂ ਅਸੀਂ ਜਦੋਂ ਕੜੀ, ਲੱਸੀ ਦੇ ਵਿੱਚ ਵੇ ਸਣ ਪਾ ਕੇ ਗੈਸ ਧਰ ਦਿੰਦੇ ਆਂ। ਨਮਕ ਮਿਰਚ ਪਾ ਕੇ ਤੇ ਕੜਛੀ ਮਾਰਦੇ ਰਹਿੰਦੇ ਤਾਂ ਵੀ ਕੜਛੀ ਮਾਰ
ਹੈਲੋ,
ਵੱਧ ਜਾਂਦੀਆਂ।
ਹੈਲੋ,
ਹੈਲੋ,
ਹਾਂਜੀ, ਮੈਂ ਬੋਲਦੀ ਪਈ ਹਾਂ।
ਹਾਂ, ਨਹੀਂ ਮੈਂ ਕੇ ਜਦੋਂ ਮੈਂ ਕੜੀ ਬਣਨੀਆਂ ਆ ਨਾ ਵੇਸਣ ਪਾਣੀਆਂ ਲੱਸੀ ਦੇ ਵਿੱਚ
ਹੂੰ
ਨਮਕ, ਮਿਰਚ ਪਾਇਆ, ਹਲਦੀ ਪਾਈ। ਤੈਨੂੰ ਹਰਲਾ ਕੇ ਜਿਸ ਤਰ੍ਹਾਂ ਫਿਰ ਗੈਸ ਤੇ ਜਦੋਂ ਧਰਦੇ ਆ ।ਉਹ ਲੱਸੀ ਨਾ ਪਾਟਣੀ ਸ਼ੁਰੂ ਹੋ ਜਾਂਦੀ ਵਿੱਚੋਂ ਫੁਰ ਫੁਫੜੀਆਂ ਜੀ ਬਣਨ ਲੱਗ ਜਾਂਦੀਆਂ।
ਅੱਛਾ- ਅੱਛਾ ਉਹ ਫੇਿਰ ਨਾ ਕੋਈ ਲੱਸੀ, ਦੀ ਜਾਨ ਨੀ ਬਣਦੀ ਹੋਣੀ। ਠੀਕ ਲੱਸੀ ਜਾਂ ਸਹੀ ਨੀ ਹੋਣੀ ਪੀ ਕੇ ਦੇਖ ਦਿਓ।
ਹਾਂਜੀ, ਹਾਂਜੀ ਪੀ ਕੇ ਦੇਖਦੇ ਆ।ਸਾਰਾ ਕੁਝ ਦੇਖਦੇ
ਅੱਛਾ। ਤੇ ਲੱਸੀ ਘੱਟ ਤੇ ਨੀ ਪਾਉਂਦੇ ਤੁਸੀਂ?
ਨਹੀਂ, ਅਸੀਂ ਤੇ ਨਿਰੀ ਲੱਸੀ ਦੀ ਬਣਾਉਣੇ ਆ ਪਾਣੀ ਤੇ ਅਸੀਂ ਪਾਉਂਦੇ ਈ ਨਹੀਂ।
ਅੱਛਾ। ਥੋੜੀ ਤੁਸੀਂ ਜਾਂ ਇਸ ਤਰ੍ਹਾਂ ਕਰੋ ਨਾ ਇੱਕ ਦਿਨ ਲੱਸੀ ਤੇ ਛੱਡ ਕੇ ਨਾ ਤੇ ਤੁਸੀਂ ਦਹੀਂ ਵੀ ਬਣਾ ਕੇ ਦੇਖੇ। ਦਹੀਂ ਦੀ ਇੰਜ ਦਹੀਂ ਨੂੰ ਜਿਵੇਂ ਅਸੀਂ ਦਹੀਂ ਲੈ ਲੀ। ਤੇ ਉਹਦੇ ਨਾ ਮੱਠਾ ਬਣਾ ਲੋ। ਬਿਲਕੁਲ ਮਠਾ ਫੁੱਟੀ ਨੀ ਰਹਿਣੀ ਚਾਹੀਦੀ।
ਮਦਾਨੀ ਚ ਮਾਰ ਕੇ ਦਹੀਂ ਚ
ਤੁਸੀਂ ਮਿਕਸੀ ਚ ਕਰ ਲਓ।ਉਹਨੂੰ ਮਤਲਬ ਉਹਦੀ ਵੀ ਫੁੱਟੀ ਨੀ ਹੋਣੀ ਚਾਹੀਦੀ ਨਾ।
ਅੱਛਾ-ਅੱਛਾ।
ਉਹਦੇ ਵਿੱਚ ਤੁਸੀਂ ਦੇਖੋ ਬਣਾ ਕੇ ਇੱਕ ਵਾਰੀ ਟਰਾਈ ਕਰ ਹਾਂ, ਲੱਸੀ ਦੀ ਵੈਸੇ ਇੰਜ ਬੰ ਨ ਹੈਗੀ। ਖ਼ਰਾਬ
ਨਹੀਂ ਨਹੀਂ ਮੈਂ ਤੇ ਕਿੰਨੀ ਵਾਰ ਬਣਾਈ ਹੈ।ਮੇਰੀ ਤੇ ਖ਼ਰਾਬ ਹੋਦੀ ਮੇਰਾ ਜੀ ਨੀ ਕਰ ਬਨਾਨ ਨੂੰ
ਅੱਛਾ। ਇੱਕ ਵਾਰੀ ਦਹੀਂ ਦੀ ਟਰਾਈ ਕਰੋ, ਨਾ ਖੱਟੀ ਦਹੀਂ ਬਣਾ ਲੋ। ਖੱਟੀ ਦਾ ਹੀ ਰੱਖ ਲੈਣਾ, ਅੱਜ-ਕੱਲ ਵੈਸੇ ਖੱਟੀ ਹੋ ਜਾਂਦੀ ਏ। ਜੇ ਤੁਹਾਡੇ ਨਹੀਂ ਖੱਟੀ ਖਾਂਦੇ ਤੁਸੀਂ ਫਰੈਸ਼ ਦਹੀਂ ਦੀ ਬਣਾਲੋ।
ਅੱਛਾ। ਨਹੀਂ ਸਾਡੇ ਠੀਕ-ਠੀਕ ਖਾਂਦੇ ਜ਼ਿਆਦਾ ਖੱਟੀ ਵੀ ਨਹੀ ਖਾਂਦੇ ਨੋਰਮਲ
ਹਾਂ ਨਹੀ ਅਸੀਂ ਤੇ ਵੈਸੇ ਤਾਈ ਦਹੀ ਦੀ ਬਣਾਈ ਦੀ ਏ। ਬਲਕਿ ਮੇਰੇ ਛੋਟੇ ਵਾਲੀ ਵੋ ਡੇ ਨੀ ਖਾਂਦੇ। ਉਹ ਕਹਿੰਦੇ ਲੱਸੀ ਤੇ ਬਣਾਓ, ਫੇਰ ਜਦੋਂ ਕਦੇ ਮੂੜ ਕਰਦਾ ਲੱਸ ਮੰਗਵਾ ਦਿੰਦੇ ਆ ਬਜ਼ਾਰੋਂ ਮਿਲ ਲੱਸੀ ਦੇ ਪੈਕੇਟ ਹਾਂ ਖੁੱਲ ਲੈ ਲੋ ਜਿਹੜੇ ਮਤਲਬ ਕਿ ਮੱਖਣ- ਮੁੱਖਣ ਵਾਲੇ
ਹਾਂ ਸਾਡੇ ਪਿੰਡਾਂ ਵਾਲੇ ਪਾ ਜਾਂਦੇ ਆ ਉਹਦੋਂ ਸਾਡੇ ਮਿਲ ਜਾਂਦੇ ਘਰਾਂ ਘਰ ਚ ਲੱਸੀ ਲੋਕਾਂ ਨੂੰ ਮੱਝਾਂ ਮੁੱਜਾਂ ਘਰੇ ਰੱਖੇ ਹੁੰਦੇ, ਡੇਅਰੀ ਬਣਾਈ ਹੁੰਦੀ ਐ।
ਅੱਛਾ, ਅੱਛਾ।
ਉਹਦੀ ਅਸੀਂ ਬਣਾਂਣੇ ਆਂ। ਤੇ ਉਹਦੇ ਚ ਅਸੀਂ ਪਾਣੀ ਪਾਇਆ ਨੀ ਏਦਾਂ ਕ ਲੱਸੀ ਚ
ਜਾਂ ਫਿਰ ਮੇਰੇ ਨਈ ਲੱਸੀ ਕਰਕੇ ਤੇ ਨੀ ਉਹ ਮਤਲਬ ਕਿ ਪੱਟ ਦਿੰਦੇ
ਪਤਾ ਨੀ ਬਈ
ਥੋੜ੍ਹੀ ਜਿਹੀ ਨਾ ਤੁਸੀਂ ਕੋਲੀ ਕੜਛੀ ਦੇ ਵਿੱਚ ਨਾ ਕਿਸੇ ਛੋਟੇ ਭਾਂਡੇ ਚ ਕੜਸੀ ਬਣਾ ਕੇ ਦੇਖੋ, ਪਾਣੀ ਪਾ ਕੇ ਥੋੜਾ
ਅੱਛਾ,
ਫੇਰ ਤੁਸੀਂ ਵੇਸਣ ਵੇਲੇ ਘੋਲਣਾ ਨਾ ਪਾਣੀ ਵਿੱਚ ਥੋੜੇ ਜਿਹੇ ਕੜਛੀ ਦੇ ਪਾਣੀ ਚ ਤੇ ਉਸ ਤੋਂ ਬਾਅਦ ਤੁਸੀਂ ਲੱਸ ਤੁਸੀਂ ਤਾਂ ਗਿਲਾਸ ਪਾ ਕੇ ਦੇਖਣਾ ਥੋੜੀ ਜਿਹੀ ਬਣਾ ਕੇ ਦੇਖੋ ਨਾ ਜੇ ਤੁਹਾਡੀ ਉਹ ਸਹੀ ਬਣ ਜਾਏਗੀ, ਤੇ ਫੇਰ ਤੁਸੀਂ ਦੁਬਾਰਾ ਉਸੇ ਤਰ੍ਹਾਂ ਬਣਾ ਲੈਣਾ
ਕਿਉਂਕਿ ਸਾਡੇ ਪਿੰਡ ਵਾਲੇ ਪਾਸੇ ਨਾ ਆਲੂ ਪਿਆਜ਼ ਹੀ ਪਾਉਂਦੇ ਅਹ ਸ਼ਹਿਰ ਦੇ ਪਕੌੜੇ ਵਗੈਰਾ ਪਾ ਕੇ ਬਣਾਉਂਦੇ ਹੈ ਸਾਡੇ ਤੇ ਕੁਛ ਨੀ ਪਾਉਂਦੇ ਸਾਡੇ ਤੇ ਇਕੱਲੇ ਆਲੂ ਪਾਏ ਪਿਆਜ ਪਾਏ ਸਾਡੇ ਇੱਧਰਲੀ ਸਾਈਡ ਦੇ ਲੋਕੀ ਨਾ ਗੋਭੀ ਵਿੱਚ ਪਾ ਦਿੰਦੇ ਆ ਮਟਰ ਵੀ ਪਾਉਂਦੇ ਆ
ਅੱਛਾ ਅੱਛਾ ਉਹ ਗੁਰਦਆਿਆਂ ਚ ਫਰਾਂਂਦੇ ਆ ਅੱਧ
ਹਾਂ ਜ ਗੁਰਦੁਆਰੇ
ਹਾਂ ਨਹੀਂ ਸਵਾਦ ਵੀ ਲੱਗਦੀ ਇਸ ਤਰ੍ਹਾਂ ਵੀ ਕਿਸੇ ਟਾਈਮ ਇੰਝ ਖਾਓ ਨਾ ਉਹ ਵੀ ਸੁਵਾਦ ਲੱਗਦਾ
ਸਾਡੇ ਤੇੇ ਟਾਈਮ ਕਿਥੇ ਬਣਾਉਦੇ ਹੀ ਐਝ ਐ ਪਿੰਡ ਵਾਲੇ ਪਾਸੇ ਬਣਾਉਂਦੇ ਹੀ ਆ ਜ ਉਹ ਤਾਂ ਪਕੌੜੇ ਕਹਿੰਦੇ ਵੀ ਕੀ ਬਣਾ ਲਿਆ ਤੁਸੀਂ
ਅੱਛਾ ਅੱਛਾ ਨਹੀਂ ਪਕੌੜੇ ਫੇਰ ਤੁਹਾਨੂੰ ਪਤਾ ਕੁੱਝ ਪਕੌੜਾ ਬਿਨਾ ਕੜੀ ਦਾ ਸਵਾਦ ਹੀ ਨ
ਹਾਂ ਕ ਆਪਣੇ ਸ਼ਹਿਰਾਂ ਚ ਕਈ ਵ ਸ਼ਹਿਰਾਂ ਚ ਤਾਂ ਕਹਿ ਦਿੰਦੇ ਆ ਕਿ ਆਪਣਾ ਦਾ ਕੜੀਏ ਦਾ ਕੀ ਮੇਲ ਹੈ
ਹਾਂਜੀ ਨਹੀਂ ਤੁਸੀ ਨਾ ਥੋੜ੍ਹੀ ਜਿਹੀ ਮਤਲਬ ਕਿ ਜਿਵੇਂ ਤੁਹਾਨੂੰ ਦੱਸਿਆ ਨਾ ਛੋਟੇ ਜਿਹੇ ਭਾਂਡੇ ਵਿੱਚ ਇੱਕ ਥੋੜੀ ਕੜਛੀ ਘੋਲ ਕੇ ਦੇਖੋ ਅੱਧੀ ਕੜਛੀ। ਖ਼ਰਾਬ ਹੋਗੀ ਥੋੜੀ ਜਿਹੀ ਚੀਜ਼ ਹੋਏਗੀ। ਨਾ। ਹਾਂ ਫੇਰ ਤੁਸੀ ਲੱਸੀ ਰਿੱਝਦੀ ਦੇ ਵਿੱਚ ਲੱਸੀ ਪਾ ਦੇਣਾ।
ਅੱਛਾ ਪਾਣੀ ਦੇ ਵਿੱਚ ਵੇਸਨ ਘੋਲ ਕੇ ਲੂਣ ਮਿਰਚ ਹਲਦੀ ਪਾ ਤੀ।
ਤੇ ਫੇਰ ਫੇਰ ਲੱਸੀ ਪਾ ਕੇ ਨਾ ਫਿਰ ਦੇਖਣਾ ਰੇਜ਼ਾ ਦਵਾ ਕਿਸ ਤਰ੍ਹਾਂ ਹੁੰਦੀ ਜੇ ਨਹੀਂ ਹੋਏਗੀ ਤਾਂ ਫੇਰ ਪਤਾ ਨਹੀਂ ਹੁਣ ਲੱਸੀ ਚ ਜਾਂ ਪਤਾ ਨੀ ਛਿਡੀੇ ਛੁੱਡੀ ਜ਼ਿਆਦਾ ਹੋਣੀ।
ਅੱਛਾ ਜੇ ਤੁਸੀ ਨਹੀਂ ਜੇ ਕੜੀ ਬਣਾਉਂਦੇ ਵਿੱਚ ਕੋਈ ਅਦਰਕ ਯ ਲਸ
ਹਾਂ ਹਾਂ ਉਹ ਤਾਂ ਅਸੀਂ ਪਾਨੇ ਹਾਂ ।ਉਹ ਅਸੀ ਤੜਕੇ ਚ ਪਾ ਦੇਣੇ ਆ ਨਾ। ਮਾਲ
ਅੱਛਾ ਤੁਸੀਂ ਤੜਕੇ ਚ ਪਾਉਂਦੇ ਹੋ ਠੀਕ ਹੈ।
ਤੜਕੇ ਜੇ। ਬੱਚੇ ਪਸੰਦ ਨੀ ਕਰਦੇ ਮੇਥਰੇ ਬਿਲਕੁਲ ਮਲ ਹਲਕੇ ਜਿਹੇ ਪਾਏਦੇ ਆ। ਪਿਆਜ ਹੋ ਗਿਆ। ਅਦਰਕ ਫੋਮ। ਕੁਟ ਲੋੋ ਹੋ ਪਾਲੋ। ਹਰੀ ਮਿਰਚ ਹੋ ਗਈ। ਫਿਰ ਓਨੂੰ ਤੜਕਾ ਲਾ ਲਓ। ਤੇ ਫੇਰ ਰਿੱਜਦੀ ਰਹਿੰਦੀ ਹੈ ਜਦੋਂ ਵੇਖ ਜਦ ਰਿਜਣੀ,
ਅੱਛਾ ਤੁਸੀਂ ਤੜਕਾ ਲਗਾ ਕੇ ਫੇਰ ਰੱਖਦੇ ਔ?
ਨਹੀਂ ਉਹ ਤੇ ਕਿਸੇ ਮੈਂ ਏਂਝ ਵੀ ਰੱਖਦੇ ਟਾਈਮ ਹੋਏਤੇ ਏਂਜ ਕਰ ਦੇਨੇ ਤੇ ਅਸੀ ਪਹਿਲੇ ਰ ਰਿੱਝਨੀ ਰੱਖਣੇ ਆ।
ਅੱਛਾ-ਅੱਛਾ ਪਹਿਲੇ ਕੜੀ ਰਿਜਦੀ ਹੈ ਫਿਰ ਉਹਦੇ ਬਾਅਦ ਤੜਕਾ ਲਗਾਦੇ ਔ।
ਹਾਂ ਫਿਰ ਦੇਖਣਾ ਹੁਣ ਹੱਥ ਤੋਂ ਵਿਹਲੇ ਹੋ ਗੇ। ਫੇਰ ਤੜਕਾ ਵਿੱਚ ਪਾ ਦਿੱਤਾ। ਫੇਰ ਫੇਰ ਵੇਖਿਆ। ਥੋੜੀ ਹੁਣ ਤ ਸਹੀ ਰਿੱਝਦੀ ਪਈ ਏ ਗਾੜੀ ਹੋਣੀ ਸ਼ੁਰੂ ਹੋ ਗਈ ਫਿਰ ਪਕੋੜੇ ਦੀ ਤਿਆਰੀ ਕਰ ਲੈਂਨੇ ਆ।
ਠੀਕ ਐ, ਫਿਰ ਤੇ ਤੁਹਾਡੇ ਕੜੀ ਦਾ ਕੰਮ ਹੀ ਬੜਾ ਵਧ ਜਾਂਦਾ ਹੋਊਗਾ।
ਸਾਡਾ ਤਾਂ ਸਾਨੂੰ ਔਖੀ ਲੱਗਦੀ ਕੜੀ ਲੋਕਾਂ ਨੂੰ ਸੌਖੀ ਲੱਗਦੀ।
ਹਾਂ ਸਾਡੇ ਪਿੰਡਾਂ ਸਾਈਡ ਤੇ ਕਹਿੰਦੇ ਦਸ ਮਿੰਟਾਂ ਚ ਕੜੀ ਬਣ ਗਈ। ਦਸ ਮਿੰਟਾਂ 'ਚ,
ਨਾ ਅਸੀਂ ਤੇ ਬੜੇ ਰਹਿੰਦੇ ਹਾਂ ਜਿਵੇਂ ਮੰਨ ਲਓ ਅਸੀਂ ਨੌ ਵਜੇ ਰੱਖੀਏ ਸਵੇਰੇ ਅ ਅਸੀਂ ਬਾਰਾਂ ਇੱਕ ਵਜੇ ਲਾਗੇ ਜਾ ਕੇ,
ਅੱਛਾ ਜੀ,
ਨੇ ਰਹਿੰਨੇ ਆ।
ਨਹੀਂ-ਨਹੀਂ ਸਾਡੇ,
ਕਿਉਂਕਿ ਹੁਣ ਮੇਰੀ ਫੈਮਿਲੀ ਛੋਟੀ ਹੈ। ਤੇ ਅਸੀਂ ਫੇਰ ਵੀ ਬਾਰਾਂ ਵਜੇ, ਕਰੀਨੇ ਆ, ਉੱਧਰ ਮੇਰਾ ਵੱਡਾ ਪਰਿਵਾਰ ਸੀ ਨਾ ਪਹਿਲੇ? ਅਸੀਂ ਜੂਨ ਨੌ ਵਜੇ ਰੱਖਦੇ ਸੀ। ਸੀ ਇੱਕ ਡੇਢ ਵਜੇ ਲਾਗਦੇ ਸੀ ਕੜੀ
ਅੱਛਾ ਐਨਾ ਟਾਈਮ,
ਕਹਿੰਦੇ ਕੜੀ ਦਾ ਮਤਲਬ ਈ ਹੁੰਦਾ। ਕੜ ਕੜ ਕੇ ਕੜੀ ਬਣੇ। ਹਾਂ ਸਾਡੇ ਸਾਸੂ ਮਾਂ ਓਰੀ ਕਹਿੰਦੇ ਸੀ ਨਾ ਜਿੰਨੀ ਘੜੇ ਉਨੀ
ਹਾਂਜੀ ਅੱਛਾ ਅੱਛਾ ਵਿੱਚ ਥੋੜਾ ਤੇਲ ਪਾਇਆ ਵਿੱਚ ਅਦਰਕ ਪਾਇਆ ਵਿੱਚ ਲਸਣ ਵਗੈਰਾ
ਹਾਂ ਉਹ ਸੌਖੀ ਲੱਗਦੀ ਨਾ ਤੁਹਾਨੂੰ ਫੇਰ
ਪਿਆਜ ਕੋਈ ਭੁੰਨਿਆ ਜੀਰਾ ਪਾਇਆ ਸਾਰਾ ਕੁੱਝ ਭੁੰਨ ਕੇ ਲੱਸੀ ਦੇ ਵਿੱਚ ਬੇਸਣ ਘੋਲ ਕੇ ਵਿੱਚ ਆਲੂ ਪਾ ਤੇ ਦੋ ਚੀਰ ਲਓ ਉਹ ਦੱਸ
ਰਿਝ ਜਾਂਦੀ ਆ ਸਹੀ
ਹਾਂਜੀ ਹਾਂਜੀ ਨੂੰ ਗਾੜੀ ਹੋ ਜਾਂਦਾ ਜਦੋਂ ਬੇਸਣ ਰੀਝਆ ਤੇ ਗੜਾ ਫਿਰ ਗਾੜਾ ਹੋ ਕੇ ਆਪਣੇ ਆਪ ਗੜਕ ਤੇ ਬੰਦੇਿਆਂ ਠੀਕ ਹੋ ਜਾਂਦੀ ਆ
ਪੰਦਰਾਂ ਕੁ ਮਿੰਟ ਲੱਗਦੇ ਕੜੀ ਬਨਾਂਦੇ ਦੇ
ਠੀਕ ਹੈ।
ਦਈ ਜਾਂਦੇ ਨੇ ਸਾਈਡ ਤੇ
ਹਮ ਨਹੀਂ ਅਸੀਂ ਤੇ ਬਸ ਇੰਝ, ਬਣਾਨੇ ਹਾਂ ਫੇਰ ਸਵਾਦ ਬਣਦੀ ਬੜੀ ਰਿੱਝ-ਰਿੱਝ ਏ ਨਾ ਬੜੀ ਸਵਾਦ ਲੱਗਦੀ ਏ ਹਾਂ ਗਰਮ- ਗਰਮ ਇੱਕ ਬਾਟੀ ਖਾ ਜਾਂਨੇਂ ਆਂ
ਸਾਡੇ ਤੇ ਜਦੋਂ ਇੰਝ ਬਣਦੀ ਏ ਬਸ ਸਾਡੇ ਤੇ ਪਿੰਡਾਂ ਸਾਈਡ ਕਿਉਕਿ ਉਹਨਾਂ ਨੇ ਦੇਸੀ ਘਿਓ ਪਾ ਕੇ ਖਾਨਾ ਹੁੰਦਾ ਹੈ।
ਹਾਂ। ਉਹ ਤੇ ਕਈ ਮੱਖਣ ਪਾਂਦੇ ਆਪਣੀ ਆਪਣੀ ਮਰਜ਼ੀ ਹਾਂ।
ਪਿੰਡਾਂ ਚ ਮੱਖਣ ਪਾ ਲਿਆ ਘਿਓ ਪਾ ਲਿਆ, ਸਾਡੇ ਚਾਵਲ ਨੀ ਬਣਾਂਦੇ ਇਥੇ ਕੱਲੀ ਰੋਟੀ
ਅੱਛਾ-ਅੱਛਾ ਹਾਂ ਇੱਧਰ ਚਾਵਲ ਵੀ ਬਣਾਣੇ ਆ ਥੋੜੇ ਬਹੁਤੇ ਫੁਲਕਾ ਵੀ ਬਣਾਣੇ ਜਿਹਨੇ ਫੁਲਕਾ ਖਾਣਾ ਨਾਲ ਫੁਲਕਾ ਲੈ ਲਓ ਇਕ ਅੱਧਾ
ਹਾਂ, ਨਹੀਂ ਪਿੰਡਾਂ ਜਿਹੜੇ ਜੱਟ ਜਿਂਮੀਦਾਰ ਹੁੰਦੇ ਆ, ਨਾ ਉਹ ਚਾਵਲ ਨੀ ਖਾਂਦੇ ਨ ਜ਼ਿਆਦਾ।
ਹਾਂ, ਉਹ ਚਾਵਲ ਨਹੀ ਖਾਂਦੇ।
ਕੜੀ ਗਾੜੀ-ਗਾੜੀ ਹੁੰਦੀ। ਏ, ਪਤਲੀ ਕੜੀ ਨਹੀ ਖਾਂਦੇ।
ਹਾਂ, ਗਾੜੀ ਸਾਡੇ ਕਹਿੰਦੇ ਨੀਰਾ ਵੇਸਣ ਲੱਗਦਾ। ਮਤਲਬ ਕੀ ਨੋਰਮਲ ਹੁੰਦਾ। ਏ ਨਾ, ਗਾੜੀ ਹੁੰਦੀ ਏ, ਨਾ ਪਤਲੀ।
ਲੀ ਹੁੰਦੀ ਨਹੀਂ ਸਾਡੇ ਤੇ, ਏਥੇ ਗਾੜੀ ਹੁੰਦੀ ਗਾੜੀ- ਗੜੀ ਖਾਂਦੇ ਆ। ਉੱਤੇ ਮੱਖਣ ਪਾ ਲੈਣਾ, ਤੇ ਮੱਖਣ ਜਦੋਂ ਪਾ ਹੋ ਜਾਂਦੀ ਹੈ, ਜਦੋਂ ਗਰਮ- ਗਰਮ'ਚ
ਹਾਂ -ਹਾਂ।
ਥੋੜੀ ਪਤਲੀ ਹੋ ਜਾਂਦੀ ਹੈ। ਪਰ, ਇੱਥੇ ਲੋਕ ਮਿੱਠੀ -ਮਿੰਠੀ ਖਾਂਦੇ ਆ।
ਤੁਸੀਂ ਐਂਜ ਬਣਾ ਕੇ ਦੇਖਣਾ ਨਾ ਹੁਣ, ਮੇਰੇ ਤਰੀਕੇ ਨਾਲ ਥੋੜੀ ਜਿਹੀ ਬਣਾ ਕੇ ਦੇਖਣਾ, ਪਹਿਲੇ ਹਾਂ। ਫੇਰ ਸਾਰੀ ਤੁਹਾਡੀੇ ਚੀਜ਼ ਖ਼ਰਾਬ ਨੀਯ ਜਾਏਗੀ ਨਾ।
ਹਾਂਜੀ -ਹਾਂਜੀ।
ਖ਼ਰਾਬ ਹੋਏਗੀ ਨਾ, ਉਹਦਾ ਤੇ ਕੋਈ ਨੀ।
ਹਾਂ। ਮੈਂ ਇੱਕ- ਵਰੀ ਬਣਾਈ, ਮੇਰੀ ਤੇ ਵਧੀਆ ਨੀ ਬਣੀ ਮੈਂ ਜੀਅ ਨੀ ਕੀਤਾ ਮੁੜ ਕੇ ਕੜੀ
ਬਸ ਥੋੜਾ ਜਿਹਾ ਇੱਕ ਕੰਮ ਕਰ, ਥੋੜ੍ਹਾ ਜੀ ਡਰਾਈ ਮਾਰ ਲੈਣਾ ਥੋੜੇ ਜਿਹੇ ਭਾਂਡੇ ਧੋ ਪਹਿਲੇ ਵੇਸਣ ਘੋਲ ਲੈਣਾ, ਲੂਣ-ਮਿਰਚ ਹਲਦੀ-ਹੁਲਦੀ ਪਾ ਕੇ ਤੇ, ਨਾਲ ਉਹਦੇ'ਚ ਫੇਰ ਲੱਸੀ ਪਾ ਕੇ ਫਿਰ ਜ ਦਵਾਣਾ ਫਿਰ ਦੇਖਣਾ, ਥੋੜ੍ਹੀ ਜਿਹੀ ਬਣਾਕੇ ਦੇਖਣਾ ਕਿਵੇਂ ਬਣਦੀ।
ਦੇਖਾਂਗੀ-ਦੇਖਾਂਗੀ ਕਿਸ ਤਰ੍ਹਾਂ ਵਧੀਆ ਬਣਦੀ, ਨਹੀਂ ਬਣਦੀ। ਜੇ ਵਧੀਆ ਬਣ ਗੲਈ ਫੇਰ ਤਾਂ, ਮੈਂ ਦੋ ਫੇਰ ਬਣਾਵਾਂਗੀ। ਫੇਰ ਇੰਝ ਈ ਬਣਾਨ ਲੱਗ ਜਾ ਤੇ, ਫੇਰ ਮੈਂ ਹੁਣ ਪਕੌੜੇ ਵੀ ਪਾਵਾਂ ਕਰਾਂਗੀ।
ਹਾਂ, ਹੋਰ ਜਿਵੇਂ ਤੁਸੀਂ ਨਹੀ ਲੱਸੀ ਪਾਉਂਦੇ ਹੋ ਤੇ, ਉਹ ਲੱਸੀ ਦਾ ਮਤਲਬ। ਕਿ, ਜਿਵੇਂ ਮੱਠਾ ਜਬ ਬਣ ਜਾਂਦੈ ਨਾ ਗਾੜੀ ਹੋ ਜਾਂਦੀ ਹੋਣਗੀ ਤਾਂ, ਨਹੀ ਬਣਦੀ ਹੋਨੀ ਫੋਟ ਲਯਾਂਦੇ ਹੁੰਦੀ ਹ ਹਾਂ।
ਸ਼ਾ , ਸ਼ਾਇਦ ਐੰਜੀ ਹੋਵੇ ਰੱਬ ਜਾਨੇ।
ਥੋੜੇ ਜਿਹੇ ਪਾਣੀ ਚ ਘੋਲ ਕੇ ਨਾ ਵੇਸਣ, ਫੇਰ ਲੱਸੀ ਪਾਉਣਾ। ਫੇਿਰ ਦੇਖੋ ਬਣਾ ਕੇ ਥੋੜੇ ਜਿਹੇ ਚ। ਜੇ ਤੁਹਾਨੂੰ ਸਹੀ ਲੱਗੇਗੀ ਤੇ ਫੇਿਰ ਸਮਝੋ ਠੀਕ ਬਣ ਗੀ। ਤੇ ਜਾਂ ਜੇ ਤੁਸੀਂ ਲੱਸੀ ਕਹਿੰਦੇ ਹੋ ਨਾ ਛਿੱਡੀ ਹੁੰਦੀ ਜੇ ਬੜੀ
ਅੱਛਾ।
ਛਿਡੀ ਪੁਨ ਲਿਆ ਕਰੋ।
ਹਾਂ, ਕੋਈ ਨੀ ਅੱਗੋਂ ਨਾ ਚ ਲੱਸੀ ਪੋਣੀ ਲਉਂ ਕਰਾਂਗੀ ਮੈਂ। ਹਾਂਜੀ-ਹਾਂਜੀ।
ਤੋ ਨਾ ਛਿਡੀ ਇਕੱਠੀ ਹੋ ਜਾਂਦੀ ਹੁੰਨੀ ਹੈ ਨਾ ਅੰਦਰੋਂ।
ਠੀਕ ਹੈ। ਹਾਂਜੀ, ਹੋਰ ਸਭ ਠੀਕ ਹੈ?
ਠੀਕ।
ਕੋਈ ਨੀ, ਮੈਂ ਹੁਣ ਫਰਾਈ ਕਰਾਂਗੀ ਬਣਾ ਕੇ ਬਣਾਵਾਂਗੀ ਫੋਰ ਮੈੰ। ਠੀਕ ਹੈ। ਸਤ ਸ੍ਰੀ ਅਕਾਲ।
ਹਾਂ।